ਹੈਲੋ।
ਹੈਲੋ ਹਾਂਜੀ।
ਹਾਂਜੀ, ਸ਼ਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਐ?
ਵਧੀਆ ਜੀ ਬਹੁਤ ਵਧੀਆ।
ਹਾਂਜੀ ਹਾਂਜੀ ਬਸ ਵਧੀਆਂ। ਬਸ ਥੋੜਾ, ਜਿਰ ਫਰੀ ਹੋਏ ਮੈਂ ਕਿਹਾ ਚੱਲ ਦੋ ਮਿੰਟ ਗੱਲ ਕਰਾਂ।
ਅੱਛਾ ਵਧੀਆ ਕੀਤਾ, ਹੋਰ ਠੀਕ ਹੋ
ਹਾਂਜੀ ਬਸ ਥੋੜੀ ਜਿਹੀ ਫ੍ਰੀ ਸੀਗੀ ਤੇ ਬਸ ਦੱਸੋ, ਅੱਜ ਦੇ ਬੱਚੇ ਬੱਚਿਆਂ ਨੇ ਕਿਹਾ ਕਿ ਰੋਟੀਆਂ ਬਣਾਉਣੀਆਂ ਆਲੂ ਵਾਲੀਆਂ, ਉਹ ਥੋੜੀ ਜਿਹੀ ਮੈਂ ਤਿਆਰੀ ਕਰਕੇ ਆ ਗਈ ਐ, ਤੇ ਹਾਂਜੀ। ਹ ਬਾਕੀ ਇੱਕ ਵਜੇ ਆਉਣਗੇ, ਫੇਰ ਮਤਲਬ ਬਾਕੀ ਤਿਆਰੀ ਫੇਰ ਕਰਾਂਗੇ।
ਕੁ
ਹਾਂਜੀ ਹਾਂਜੀ, ਫੇਰ ਪਤਾ ਕੀ ਐ, ਨੂਨ ਵਗੈਰਾ ਜਲ ਪਾ ਦੋ ਨਾ ਜਲਦੀ ਤੇ, ਫੇਰ ਉਹ ਪਤ ਪਤਲੇ ਪੈ ਜਾਂਦੇ ਨੇ ਹਨਾ‌ ਹਾਂਜੀ ਤੇ, ਮੈਂ ਕਿਹਾ ਚਲੋ ਹੁਣ ਬਾਕੀ ਕੀ ਸਾਰੀ ਤਿਆਰੀ ਹੋ ਗਈ ਆ, ਬਸ ਹੁਣ ਜਦੋਂ ਆਉਣਗੇ ਤੇ ਫੇਰ ਨਮਕ ਵਗੈਰਾ ਨਮਕ ਮਿਰਚ ਪਾ ਕੇ ਤੇ ਬਣਾ ਲਾਂਗੀ। ਹੋਰ ਸਾਰਾ ਕੁਛ ਪਾਇਆ ਆ। ਹਾਂ। ਹੋਰ ਤੁਸੀਂ ਕੀ ਕਰ ਰਹੇ ਸੀ?
ਕੁਛ ਨੀ ਕਰ ਰਹੀ ਸੀ, ਮੇਰੇ ਬੇਟੇ ਦਾ ਫੋਨ ਆਇਆ ਸੀ। ਉਹਦੇ ਨਾਲ ਗੱਲਾਂ ਕਰ ਰਹੀ ਸੀ। ਤੇ, ਉਹ ਮੈਨੂੰ ਦੱਸ ਰਿਹਾ ਸੀ ਵੀ ਦੀਦੀ ਆਏ ਸੀ ਮੇਰੀ ਜੇਠਾਣੀ ਦੀ ਬੇਟੀ ਐ, ਉਹਨਾਂ ਕੋਲ ਗਈ ਸੀ ਮਿਲਣ
ਅੱਛਾ ਅੱਛਾ ਅੱਛਾ। ਅੱਛਾ ਮਤਲਬ ਜੋਬ ਕਰਦੇ, ਬਾਹਰ ਜੋਬ ਕਰਦੇ ਨੇ?
ਦਾ।
ਠੀਕ ਹੈ ਹੋਰ ਕੀ ਕਰਦੇ। ਕਿਹੜੀ ਜੌਬ ਏ।
ਬਸ ਵੈਸੇ ਈ ਮਕੈਨਿਕਲ ਦੀ ਥੋੜ੍ਹੀ ਜੋਬ ਆ ਥੋੜੀ।
ਅੱਛਾ ਜੀ ਹੂੰ ਠੀਕ ਏ ਨਾ ਮਤਲਬ ਵੈਸੇ ਠੀਕ ਹੈ ਜੋਬ - ਵਗੈਰਾ
ਹਾਂਜੀ ਓਦੀ ਜੋਬ ਵਧੀਆ। ਉਦੀ ਕਜ਼ਨ ਗਈ ਸੀ ਦਿੱਲੀ-ਘੁੰਮਣ ਫਿਰਨ।
ਠੀਕ ਹੈ।
ਉਹ ਫਿਰ ਉੱਥੇ ਉਹਨੂੰ ਮਿਲਗੀ ਉਹਨੇ ਨੂੰ ਫੋਨ ਕਰਤਾ
ਹਾਂ ਵੀ ਮਿਲ ਗੀ। ਹਾਂ ਮਿਲ ਜੋ ਉਥੋ ਦਾ ਈ ਸੰਡੇ ਨੂੰ ਬੱਚੇ ਫ੍ਰੀ ਹੁੰਦੇ ਨੇ। ਹੋਰ- ਤਾਂ ਕੁਛ ਹੂੰ ਹੋਰ ਤਾਂ ਨੀ ਇਨੀ ਹੁੰਦੇ। ਸੰਡੇ ਨੂੰ ਤਾ ਛੁੱਟ
ਹਾਂਜੀ ਹਾਂਜੀ ਛੁੱਟੀ ਹੁੰਦੀ ਐ। ਫੇਰ ਉਨਾਂ ਨੂੰ ਇੰਜੋਏ ਕਰ- ਆਹ ਉਹ ਉਨਾਂ ਦਾ ਬੇਟਾ ਵੀ ਨਾਲ ਸੀ। ਜੇ ਮੇਰੀ ਜਠਾਣੀ ਦਾ ਬੇਟਾ ਉਹ ਵੀ ਨਾਲ ਸੀ। ਓ ਕਹਿੰਦਾ ਮਾਮੂ ਮੁਝੇ ਜੇ ਖਾਣਾ ਹੈ ਮੁਝੇ ਵੋ ਖਾਣਾ ਹੈ।
ਅੱਛਾ ਅੱਛਾ ਆ ਜਹਾ ਆਂਦੇ ਫਿਰ - ਦਿੱਲੀ ਵਗੈਰਾ ਤਾਂ ਘੁੰਮਣ ਵਾਲਾ ਵਧੀਆ ਸ਼- ਹਿਰ ਮਤਲਬ ਵਧੀਆ ਐ। ਸਾਰੀਆਂ ਚੀਜ਼ਾਂ ਨੇ ਹਾਂ।
ਹਾਂ ਕਹਿੰਦਾ ਮੰਮੀ ਮੈਂ- ਵੱਡਾ ਪੀਜ਼ਾ ਓਡਰ ਕਰਤਾ ਪੂਰਾ ਵੱਡਾ ਪੀਜ਼ਾ ਸੀ। ਨਾਲ ਕੋਲਡਿੰਰਕਾ ਮੰਗਾਈਆਂ। ਲਾਤੀਆਂ।
ਅੱਛ ਅੱਛਾ ਚੱਲ ਵਧੀਆ ਯਾਦ ਤੇ ਕਰਦਾ ਰਏ ਬੰਦਾ ਹਾਂ ਹਾਂ
ਕਹਿੰਦਾ ਮੈਂ ਆਪਣੇ ਜੀ- ਦੀਦੀ ਨੂੰ ਕੁ ਉਨੂੰ ਕੁੜਤੇ ਪਸੰਦ ਆ ਰੇ ਸਨ। ਮੈਂ ਕਿਹਾ ਤੂੰ ਲੈ ਲਾ। ਜਿਹੜਾ ਤੂੰ ਲੈਣਾ ਲੈ ਲਾ।
ਅੱਛਾ ਅੱਛਾ ਹਾਂ ਦਿੱਲੀ ਤਾਂ ਵੈਸੇ- ਚ-ਬਾਜ਼ਾਰ ਵਿੱਚ ਮਤਲਬ ਕਾਫ਼ੀ ਕੁੱਛ ਮਿਲ ਜਾਂਦਾ। ਮਤਲਬ ਸਹੀ ਸਸਤਾ ਮਿਲ ਜਾਂਦਾ ਹਾਂ ਸਸਤਾ ਮਿਲ ਜਾਂਦਾ।
ਤਾ ਮੈਂ ਕਿਹਾ ਚਲ ਕੋਈ ਗੱਲ ਨੀ ਮੈਂ ਕਿਹਾ ਭੈਣਾ ਭਰਾਵਾਂ ਨੂੰ ਬਰਤਣਾ ਅਸੀਂ ਤੇ ਦੇਖੋ ਵਰਤਣਾ ਹੀ ਵਰਤਣਾ,
ਹਾਂ ਚੱਲ ਕੋਈ ਗੱਲ ਨੀ ਧੀਆਂ ਨੂੰ ਦਿੱਤਾ ਹੋਇਆ ਨਾ ਭੈਣਾਂ ਨੂੰ ਦਿੱਤਾ। ਤਾ ਵਾਹਿਗੁਰੂ ਹੋਰ ਬਰਕਤਾ ਪਾਂ
ਮੈਂ ਉਹਨੂੰ ਐਈਓ ਆਈਓ ਗੱਲ ਉਹਨੂੰ ਸਮਝਾਈ ਮੈਂ ਕਿ ਪੁੱਤ ਜੇ ਆਪਾਂ ਧੀਆਂ ਨੂੰ ਦੇਵਾਂਗੇ ਨਾ ਉਹ ਘਾਟਾ ਨੀ ਹੁੰਦਾ ਸੋ ਵੱਧਦਾ ਆਪਣੇ ਕੋਲ ਉਹ ਰੱਬ ਆਪਾਂ ਨੂੰ ਦੁਗਣਾ ਤੀਗਣਾ ਕਰਕੇ ਮੋੜਦਾ ਏ ਕਹਿੰਦਾ ਹਾਂ ਮੰਮਾ ਤੁਸੀਂ ਜਿਸ ਤਰ੍ਹਾਂ ਮੈਨੂੰ ਕਹਿੰਦੇ ਹੋ ਹੈਲੋ ਹੈਲੋ, ਹੈਲੋ, ਹੈਲੋ, ਹੈਲੋ, ਹੈਲੋ,